ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਮੈਮ
ਸਤਿ ਸ਼੍ਰੀ ਅਕਾਲ।
ਕੈਸੇ ਹੋ?
ਠੀਕ ਹੂੰ ਆਪ ਬਤਾਓ?
ਬਸ ਜੀ ਬੜੀਆ ਜੀ ਕਿਆ ਕਰ ਰਹੇ ਥੇ?
ਕੁੱਛ ਨੀ ਬਸ ਫ੍ਰੀ
ਅੱਛਾ ਜੀ। ਠੀਕ ਹੈ।
ਆਪ ਬਤਾਓ
ਆਪਣੇ ਕੰਮ-ਕੁਮ ਤੁਸੀਂ ਕਰ ਲਿਆ ਸਾਰਾ ਕੰਮ-ਕੁਮ
ਹਾਂਜੀ-ਹਾਂਜੀ
ਠੀਕ ਹੈ ਹੁਣ ਕੀ ਕਰ ਰਹੇ ਖਾਣਾ-ਖੁਣਾ ਬਣਾ ਲਿਆ
ਹਾਂ ਮੈਂ ਸਭੀ ਥੋੜ੍ਹੀ ਦੇਰ ਤੱਕ ਬਣਾਉਂਗੀ
ਪੰਜਾਬੀ
ਅੱਛਾ ਓਕੇ ਐਸੇ ਨਹੀਂ ਕਰ ਸਕਤੇ ਮੈਮ
ਨਹੀਂ ਜੀ ਨਹੀਂ-ਨਹੀਂ-ਨਹੀਂ
ਅੱਛਾ ਕਈ-ਕਈ ਲੈੱਗਵੇਜ ਪੰਜਾਬੀ ਚ ਵੀ ਬੋਲਣੀ ਐ ਤੋ
ਹਾਂਜੀ- ਹਾਂਜੀ ਇਹਦੇਾਂ ਚ' ਪੰਜਾਬੀ ਚ' ਹੀ ਬੋਲਣਾ ਹੈ ਜੀ।
ਠੀਕ ਹੈ ਓਕੇ, ਹੋਰ ਦੱਸੋ?
ਬਸ ਵਧੀਆ ਜੀ ਕੀ ਬਣਾਇਆ ਅੱਜ ਤੁਸੀਂ?
ਅੱਜ ਤਾਂ ਮੈਂ, ਚਾਵਲ ਬਣਾਏ ਸੀ।
ਅੱਛਾ ਕਿਹੜੇ ਫਰਾਈਡ ਰਾਇਸ
ਹਾਂਜੀ, ਨਹੀਂ ਫਰਾਈਡ ਰਾਈਸ।
ਅੱਛਾ ਜੀ। ਠੀਕ ਹੈ ਰੈਸਪੀ ਦੱਸੋਗੇ ਤੁਸੀਂ ਮੈਨੂੰ ਉਹਦੀ।
ਤੁਸੀਂ ਕੀ ਬਣਾਇਆ ਅੱਜ?
ਅਸੀਂ ਅੱਜ ਬਣਾਇਆ ਸੀ ਅ ਆਲੂ- ਗੋਭੀ।
ਅੱਛਾ ਤੁਸੀਂ ਦੱਸਦੋ ਮੈਨੂੰ ਰੈਸਪੀ ਉਦੀ
ਠੀਕ ਹੈ ਜੀ ਬਸ ਜੀ ਸਿੰਪਲ ਹੀ ਆਲੂ-ਗੋਭੀ ਦਾ ਤੁਹਾਨੂੰ ਪਤਾ ਹੈ ਜਿਆਦਾ ਉਹ ਨੀ ਕਰਨਾ ਬੰਦਾ ਅਹ ਆਲੂ-ਗੋਭੀ ਲੈਂਦੀ ਅੱਜ-ਕੱਲ੍ਹ ਗੋਭੀ ਬੜੀ ਖ਼ਰਾਬ ਆ ਰਹੀ ਐ। ਪਹਿਲਾਂ ਉਹਨੂੰ ਉਬਾਲਿਆ ਪਾਣੀ ਗਰਮ ਪਾਣੀ ਚ ਨਾ
ਹੂੰ।
ਉਸ ਤੋਂ ਬਾਅਦ ਪਿਆਜ਼ ਟਮਾਟਰ ਦਾ ਮਸਾਲਾ ਕਰਕੇ ਅੱਛੀ ਤਰ੍ਹਾਂ ਗ੍ਰੇਵੀ ਬਣਾ ਕੇ ਫਿਰ ਬਣਾਈ ਆ ਜੀ। ਫਿਰ ਆਲੂ ਗੋਭੀ ਬਣਾਈ। ਇਦਾਂ ਅਗਰ ਉਹਦੇ ਚ ਮੈਗੀ ਮਸਾਲਾ ਪਾਓ ਨਾ ਤੇ, ਬਹੁਤ ਵਧੀਆ ਟੇਸਟ ਆਉਂਦਾ ਹੈ।
ਅੱਛਾ ਠੀਕ ਹੈ। ਕੋਈ ਨ ਮੈਂ ਵੀ ਟਰਾਈ ਕਰਾਂਗੀ।
ਹਾਂ। ਇੱਕ ਵਾਰੀ ਮੈਗੀ ਮਸਾਲਾ ਪਾ ਕੇ ਟਰਾਈ ਕਰਨਾ ਸੀ।
ਠੀਕ ਹੈ।
ਹੋਰ ਸੁਣਾਓ ਕੀ ਕਰਦੇ ਹੋ ਤੁਸੀਂ?
ਮੈਂ ਕੁਛ ਨੀ ਕੰਮ ਕਰ ਰਹੀ ਸੀ।
ਨਹੀਂ ਵੈਸੇ ਤੁਸੀਂ ਹਾਂ, ਅਹ ਕੀ ਕਰ-ਕਰਦੇ ਹੋ ਲਾਈਫ ਚ?
ਲਾਈਫ ਚ, ਲਾਈਫ ਚ ਤਾਂ ਕੁਛ ਨਹੀਂ ਟਾਈਮ ਪਾਸ।
ਤੁਸੀਂ ਸਟੱਡੀ ਵਗੈਰਾ ਕੁਛ ਜਾਂ ਜੋਬ ਕਰਦੇ ਹੋ?
ਹਾਂਜੀ। ਜੋਬ ਕਰਦੇ ਹਾਂ।
ਠੀਕ ਹੈ। ਕਿੱਥੇ ਕਰ ਰਹੇ ਹੋ?
ਮੈਂ ਚੰਡੀਗੜ੍ਹ।
ਅੱਛਾ-ਅੱਛਾ-ਅੱਛਾ।
ਹਾਂਜੀ। ਤੁਸੀਂ
ਮੈਂ ਹਾਊਸ ਵਾਈਫ ਹਾਂ ਜੀ।
ਅੱਛਾ-ਅੱਛਾ। ਜੋਬ ਨਿਕਲੀ ਹੋਈ, ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਕਰ ਜੋਬ ਨਿਕਲੀ ਹੋਈ ਹੈ। ਤੁਸੀਂ ਅਪਲਾਈ ਕਰ ਸਕਦੇ ਹੋ, ਜੋੇ ਤੁਸੀਂ ਕਰਨੀ ਹੈ।
ਅੱਛਾ ਜੀ। ਕਿੱਥੇ ਨਿਕਲੀ ਹੈ?
ਚੰਡੀਗੜ੍ਹ ਜਿੱਥੇ ਮੈਂ ਕਰਦੀ ਹਾਂ ਕੰਮ। ਹਮਮ।
ਠੀਕ ਹੈ। ਮਤਲਬ ਕਿੱਦਾਂ ਦੀ ਹੈ? ਕਿੱਦਾਂ ਕਿਸ ਰਿਲੇਟਿਡ ਹੈ?
ਰਿਸੈਪਸ਼ਨਨਿਸਟ।
ਅੱਛਾ। ਰਿਸੈਪਸ਼ਨਿਸਟ ਦੀ ਠੀਕ ਹੈ ਜੀ। ਪਰ ਮੈਂ ਤੇ ਦੇਖੋ ਜੀ ਹਰਿਆਣੇ ਚ ਰਹਿੰਦੀ ਹਾਂ ਨਾ, ਤੇ ਇੱਥੋਂ ਚੰਡੀਗੜ੍ਹ ਦਾ ਬੜਾ ਉਹ ਹੋ ਜਾਏਗਾ। ਇੱਕ ਹਾਊਸ ਵਾਈਫ ਲਈ ਦੇਖੋ ਨਿਕਲਣਾ ਬੜਾ ਮੁਸ਼ਕਿਲ ਹੁੰਦਾ ਨਾ ਘਰ ਚੋਂ।
ਵਰਕ ਫਰੋਮ ਹੋਮ ਵੀ ਕਰ ਸਕਦੇ ਹੋ ਤੁਸੀਂ।
ਹਾਂਜੀ - ਹਾਂਜੀ। ਵਰਕ ਫਰੋਮ ਹੋਮ ਵੀ ਸਹੀ ਹੈ।
ਹਮ।
ਬਿਲਕੁਲ ਨਹੀਂ ਕੋਈ ਹੋਏ ਤਾਂ, ਦੱਸ ਦੇਣਾ ਕੋਈ ਨਾ।
ਹਾਂਜੀ-ਹਾਂਜੀ। ਕੋਈ ਨੀ ਏ।
ਹਾਂਜੀ। ਹੋਰ ਕਿੱਥੇ ਰਹਿੰਦੇ ਤੁਸੀਂ? ਆਪਣੇ ਚ ਜਾਂ ਪੀਜੀ ਵਗੈਰਾ
ਮੈ ਪੀਜੀ।
ਅੱਛਾ। ਤੁਹਾਡੇ ਨਾਲ ਫਰੈਂਡਸ ਵੀ ਹੋਣੀਆਂ ਨੇ।
ਹਾਂਜੀ।
ਠੀਕ ਹੈ।
ਦੋ ਤਿੰਨ ਫਰੈਂਡਸ ਨੇ ਮੇਰੀ।
ਠੀਕ ਹੈ ਜੀ। ਔਰ ਇੱਥੇ ਤੇ ਰੈਂਟ ਦਾ ਬੜਾ ਦਿੱਕਤ ਰਹਿੰਦੀ ਹੈ ਨਾ। ਰੈਂਟ ਵਗੈਰਾ ਬੜਾ ਜਿਆਦਾ ਮਿਲਦਾ ਹੈ ਤੇ ਤੁਸੀਂ ਮਿਲ ਜੁਲ ਕੇ ਕਰਦੇ ਹੋ?
ਹਾਂਜੀ। ਸ਼ੇਅਰਿੰਗ ਚ ਰਹਿੰਦੀ ਹਾਂ ਮੈਂ ਤਾਂ।
ਸ਼ੇਅਰਿੰਗ ਚ ਰਹਿੰਦੇ ਹੋ, ਠੀਕ ਹੈ। ਵਧੀਆ ਗੱਲ ਹੈ ਨਾਲੇ ਨਾ ਜ਼ਿਆਦਾ ਵਰਡਨ ਨਹੀਂ ਪੈਂਦਾ ਫੇਰ।
ਹਮ।
ਠੀਕ ਹੈ ਠੀਕ ਹੈ। ਤੇ ਫੇਰ ਇੱਥੇ ਖਾਣਾ ਖੁਣਾ ਵੀ ਆਪਣੇ ਆਪ ਹੀ ਬਣਾਉਂਦੇ ਹੋੁੰਣੇ ਹੋ?
ਹਾਂਜੀ। ਤਾਂਹੀ ਮੈ ਪੁੱਛ ਰਹੀ ਸੀ ਰੈਸਿਪੀ।
ਅੱਛਾ-ਅੱਛਾ ਠੀਕ ਹੈ ਜੀ। ਹੀ-ਹੀ-ਹੀ-ਹੀ-ਹੀ-ਹੀ-ਹੀ। ਕੋਈ ਨਾ ਕੋਈ ਨਾ ਜਦੋਂ ਵੀ ਲੋੜ ਪੈ ਕਰ ਲੈ ਕਰੋ ਫੋਨ ਹਾਂਜੀ। ਹੋਰ ਸਾਡੀ ਫੈਮਲੀ ਚ ਤੇ ਹੋਰ ਕੌਣ, ਕੌਣ ਹੈ ਜੀ?
ਮੇਰੀ ਤਾਂ ਜੁਇੰਟ ਫੈਮਿਲੀ ਹੈ।
ਅੱਛਾ ਜੀ।
ਹਾਂਜੀ, ਹੋਰ ਕੋਈ ਰੈਸਪੀ ਦੱਸ ਦੋ?
ਹਾਂਜੀ, ਦੱਸੋ ਪੁੱਛੋ ਕਿਹੜੀ ਪੁੱਛਣੀ ਐ ਜੀ, ਤੁਸੀਂ
ਕੜੀ ਦੀ ਦੱਸ ਦੋ, ਉਹ ਨੀ ਆਉਂਦੀ ਬਣਾਉਣੀ ਬਸ।
ਅੱਛਾ ਜੀ।
ਹਂ
ਤੁਸੀਂ ਬਣਾ ਲੋਗੇ ਕੜੀ?
ਹਾਂਜੀ, ਹਾਂਜੀ।
ਮੋਸਟਲੀ ਪੀਜੀ ਚ ਜਿਹੜੇ ਬਚ ਬੱਚੇ ਰਹਿੰਦੇ ਨੇਂ, ਘਰੋ ਹੀ ਬਣਵਾ ਕੇ ਲੈ ਕੇ ਜਾਂਦੇ ਨੇਂ ਨਾਂ। ਹਾਂ।
ਟਰਾਈ ਕਰਨੀ ਆਂ।
ਕਰਲੋਗੇ? ਠੀਕ ਐ ਜੀ। ਹਾਂ, ਅੱਜ-ਕੱਲ ਤੇ ਪਤਾ ਕੀ? ਓ ਪੈਕੇਟ ਮਿਲ ਜਾਂਦੇ ਨੇਂ ਨਾਂ ਵੇਰਗੇ ਦੇ।
ਅੱਛਾ।
ਹਾਂ, ਤੁਸੀਂ ਵੀ ਕਿਸੇ ਵੀ ਮਤਲਬ ਦ ਦੁਕਾਨ ਤੋਂ ਲੈ ਲੋ। ਦੁੱਧ ਦਹੀਂ ਆਲੀ ਤੋਂ ਉਹਨਾਂ ਕੋਲੋਂ ਤੁਹਾਨੂੰ ਵੇਰਕਾ ਦੇ ਪੈਕੇਟ ਮਿਲ ਜਾਣਗੇਂ, ਬਹੁਤ ਵਧੀਆ ਕੜੀ ਬਣਦੀ ਉਹਨਾਂ ਦੀ।
ਅੱਛਾ, ਇਹ ਤਾਂ ਮੈਨੂੰ ਪਤਾ ਈ ਨਈਂ ਸੀ।
ਅੱਛਾ ਜੀ।
ਹਂ
ਹਾਂ, ਪੀਜੀ ਚ ਰਹਿੰਦੇ ਨਾਂ ਬੱਚੇ, ਉਹਨਾਂ ਨੂੰ ਨ੍ਹੀਂ ਪਤਾ ਹੁੰਦਾ ਕਿਉਂਕਿ ਬੱਚਿਆਂ ਨੇ ਸਕੂਲ ਸਵੇਰੇ ਕਾਲਜ ਜਾਣਾ ਹੈ ਯਾ ਹੁਣ ਆਪਣੀ ਜੋਬ ਤੇ ਜਾਣਾ, ਫੇਰ ਸ਼ਾਮੀ ਆ ਕੇ ਉਹਨਾਂ ਨੇਂ ਆਪਣਾ ਖਾਣਾ ਬਣਾਣਾ। ਫੇਰ ਜੋ ਸਾਮਣੇ ਨੇਂ ਹੁੰਦਾ, ਉਹੀ ਬਣਾ ਲੈਂਦੇ ਨੇਂ।
ਕੜੀ ਨੂੰ ਟਾਈਮ ਵੀ ਤਾਂ ਬਹੁਤ ਲੱਗਦਾ ਐ।
ਹਾਂ, ਕੜੀ, ਉਹ ਨਾਂ ਬਿਨਾਂ ਰਿੱਝੇ ਬਣਦੀ ਨੀਂ ਸਵਾਦ ਜਿੰਨੀ ਜ਼ਿਆਦਾ ਰਿੱਝੀ ਹੋਏਗੀ, ਓਨੀ ਵਧੀਆ ਬਣੇਗੀ।
ਬਾਹਰੋਂ ਵੀ ਨ੍ਹੀਂ ਮਿਲਦੀ ਸਵਾਦ ਤਾਂ
ਬਾਹਰੋਂ ਨੀਂ ਮਿਲਦੀ ਬਾਹਰੋਂ ਪਨੀਰ ਦੇ ਪਾਣੀ ਦੀ ਮਿਲਦੀ ਐ ਨਾਂ, ਉਹ ਨੀਂ ਵਧ ਹੁੰਦੀ ਨਾਲੇ ਆਪਣੇ ਘਰ ਦੀ ਹੈ, ਸਾਹਮਣੇ ਬਣੀ ਹੋਈ ਐ।
ਹਂ, ਤੁਹਾਨੂੰ ਬਹੁਤ ਨੌਲੇਜ ਐ, ਕੜੀ ਦੀ।
ਬਿਲਕੁਲ ਜੀ, ਕੋਈ ਨਾਂ। ਤੁਸੀਂ ਜਦੋਂ ਬਣਾਉਣੀ ਹੋਏ, ਮੈਨੂੰ ਉਸੇ ਟਾਈਮ ਫੋਨ ਕਰਨਾਂ, ਮੈਂ ਸਾਰੀ ਰੈਸਪੀ ਦੱਸਾਂਗੀ।
ਠੀਕ ਏ, ਠੀਕ ਐ।
ਹਾਂਜੀ, ਹਾਂਜੀ। ਨਈਂ ਤੇ ਜੇ ਹੁਣੇ ਬਣਾਉਣ ਲੱਗੇ ਔ ਤਾਂ ਮੈਂ ਹੁਣੇ ਦੱਸ ਦਿੰਣੀ ਆਂ ਤੁਹਾਨੂੰ। ਕੋਈ ਨੀਂ
ਨਈਂ, ਨਈਂ ਹੁਣੇ ਤਾਂ ਨਈਂ
ਅੱਛਾ, ਅੱਛਾ। ਕੋਈ ਨਾਂ ਮੈਨੂੰ ਫੋਨ ਕਰ ਲੇਣਾ ਤੁਸੀਂ, ਮੈਂ ਤੁਹਾਨੂੰ ਦੱਸ ਦਾਂਗੀ।
ਠੀਕ ਐ।
ਹੋਰ ਤੁਸੀਂ ਤੁਹਾਨੂੰ ਕੀ ਫੇਵਰੇਟ ਐ ਤੁਹਾਡੀ ਸਬਜ਼ੀ, ਉਹਦੀ ਪੁੱਛ ਲੋੋ ਰੈਸਪੀ
ਉਹ ਤਾਂ ਮੈਨੂੰ ਆਉਂਦੀ ਆ ਬਣਾਉਣੀ, ਰਾਜਮਾ ਚਾਵਲ।
ਵਾਹ ਜੀ, ਵਾਹ ਉਹ ਬੱਚਿਆਂ ਦੀ ਖਾਸ ਕਰ ਫੇਵਰੇਟ ਹੁੰਦੀ ਏ।
ਹਂ, ਸਾਰਿਆਂ ਦੀ ਹੁੰਦੀ ਆ ਉਹ ਤਾਂ ਫੇਵਰੇਟ
ਸਾਰਿਆਂ ਦੀ ਫੇਵਰੇਟ ਹੁੰਦੀ ਐ ਜੀ। ਠੀਕ ਐ, ਹੋਰ ਕਿੱਦਾਂ ਚੱਲ ਰਿਹਾ ਸਭ ਕੁਛ?
ਬਸ ਠੀਕ ਐ, ਗਰਮੀ ਬਹੁਤ ਐ ਇੱਥੇ ਤਾਂ।
ਹਾਂ, ਗਰਮੀ ਸਾਡੇ ਵੀ ਇੱਥੇ ਪਰ ਉੱਥੇ ਬਾਰਿਸ਼ ਹੋਈ ਐ ਸਵੇਰੇ, ਤੁਹਾਡੇ ਨੀਂ ਹੋਈ?
ਹਾਂਜੀ ਹੋਈ ਸੀ, ਥੋੜ੍ਹੀ ਦੇਰ ਲਈ ਬਸ ਦਸ
ਅੱ, ਠੀਕ ਐ।
ਬਸ ਹੁਣ ਤਾਂ ਫੇਰ ਗਰਮੀ ਇੰਨੀ
ਹਾਂ-ਹਾਂ- ਹਾਂ-ਹਾਂ, ਅੱਜ ਛੁੱਟੀ ਤੇ ਸੀਗੇ।
ਹਾਂਜੀ, ਸੈਟਰਡੇ ਐ ਨਾ ਅੱਜ।
ਹਾਂ ਹਾਂ ਹਾਂ ਹਾਂ, ਅੱਛਾ ਜੀ। ਚੰਡੀਗੜ੍ਹ ਸੈਟਰਡੇ ਸੰਡੇ ਛੁੱਟੀ ਹੁੰਦੀ ਐਨਾਂ।
ਹੈਲੋ,
ਠੀਕ ਐ ਵਧੀਆ, ਫੇਰ ਅੱਜ ਤੇ ਘਰ ਦਾ ਹੀ ਕੰਮ ਚੱਲ ਰਿਹਾ ਹੋਣੇ ਨੇ ਛੁ
ਹੋਰ, ਉਹੀ ਤਾਂ ਐਨਾ ਕੰਮ ਪਿਆ।
ਪੀ ਜੀ ਚ, ਇਹ ਚੀਜ਼ ਕੋਮਨ ਐ ਬਈ।
ਹੂੰ,
ਕਿਉਂਕਿ ਪੂਰਾ ਹਫ਼ਤਾ ਬੱਚੇ ਗੰਦ ਪਾਂਦੇ ਨੇ, ਫੇਰ ਲਾਸਟ ਸ਼ਨੀ, ਐਤਵਾਰ। ਸਾਫ਼ ਸਫ਼ਾਈ ਕਰਦੇ ਨੇ, ਤੁਸੀਂ ਆਪਣੇ ਘਰ ਨੀ ਗਏ।
ਨਹੀਂ ਹਲੇ ਤਾਂ ਨਹੀਂ ਗਈ।
ਅੱਛਾ- ਅੱਛਾ।
ਤੁਸੀਂ ਬਹੁਤ ਸਵਾਲ ਪੁੱਛਦੇ ਹੋ।
ਅੱਛਾ ਜੀ, ਚਲੋ ਤੁਸੀਂ ਪੁੱਛ ਚਲੋ ਕੋਈ ਗੱਲ ਨੀ
ਨਹੀਂ- ਨਹੀਂ ਤੁਸੀਂ ਪੁੱਛੋ, ਲੈ ਬਾਰਿਸ਼ ਵੀ ਆ ਗਈ, ਮੈਂ ਹੁਣੇ-ਹੁਣੇ ਕੱਪੜੇ ਧੋਤੇ ਸੀ।
ਹਾਂ- ਹਾਂ, ਗਿਲੇ ਤਾਂ ਨਹੀਂ ਹੋਏ।
ਉੱਥੇ ਹੀ ਹੋਣਗੇ, ਦੇਖਦੀ ਆਂ ਜਾ ਕੇ।
ਠੀਕ ਐ।
ਘਰੇ ਨੇ
ਇੱਥੇ ਵੀ ਹੋਇਆ, ਸਾਡੇ ਇੱਥੇ ਵੀ ਬੱਦਲ ਹੋਇਆ।
ਹੂੰ, ਹਲਕੀ- ਹਲਕੀ ਜੀ ਹੈਗੀ ਐ ਬਾਰਿਸ਼, ਹਾਂ ਇੱਥੇ ਵੀ ਹਲਕੀ- ਹਲਕੀ ਜੀ ਐ।
ਹਾਂਜੀ, ਬਸ ਹੋਇਆ ਤੇ ਹੈ ਬੱਦਲ ਦੇਖੋ, ਥੋੜੀ ਦੇਰ ਨੂੰ ਫੇਰ ਆ ਜੇਗੀ ਬਾਰਿਸ਼। ਮੌਸਮ ਦਾ ਵੀ ਪਤਾ ਨੀ ਚੱਲਦਾ, ਇੱਕ ਦਮ ਗਰਮੀ ਹੋ ਜਾਂਦੀ ਐ, ਇਕ ਦਮ ਮੌਸਮ ਵਧੀਆ ਹੋ ਜਾਂਦਾ।
ਬਾਰਿਸ਼ ਹੋ ਕੇ ਵੀ ਗਰਮੀ ਇਥੇ ਤਾਂ, ਕੋਈ ਫ਼ਰਕ ਹੀ ਨਹੀਂ ਪਿਆ।
ਸਗੋਂ ਜਿਆਦਾ ਗਰਮੀ ਹੋ ਜਾਂਦੀ ਐ।
ਹੂੰ, ਹੋਰ ਸੁਣਾਓ
ਸਭ ਵਧੀਆ ਜੀ, ਸਭ ਵਧੀਆ।
ਕੰਮ ਕੁੰਮ ਕਰ ਲੋ ਕੋਈ।
ਹਾਂਜੀ,
ਕੋਈ ਕੰਮ ਕੁੰਮ ਈ ਕਰਲੋ।
ਬਸ ਹੁਣ ਫ੍ਰਰੀ ਹੋ ਕੇ ਬਹਿਨੇ ਆ ਨਾ, ਬੱਚੇ ਟਿਊਸ਼ਨ ਚਲੇ ਜਾਂਦੇ ਨੇ ਇਸ ਟਾਈਮ।
ਅੱਛਾ- ਅੱਛਾ।
ਹਾਂਜੀ, ਸਭ ਦਾ ਖਾਣਾ ਖੁਣਾ ਬਣਾ ਕੇ, ਖਾ ਕੇ ਹੁਣ ਸਭ ਚਲੇ ਗੇ ਨੇ। ਆਪਣੇ ਕੰਮਾਂ ਤੇ, ਬੱਚੇ ਟਿਊਸ਼ਨ ਚਲੇ ਗਏ ਨੇ, ਹੁਣ ਅਸੀਂ ਫਰੀ ਬੈਠੇ ਆਂ।
ਤੁਸੀਂ ਵੀ ਕਰ ਈ ਲੋ ਕੋਈ, ਵਰਕ ਫਰੋਮ ਹੋਮ।
ਜੀ-ਜੀ-ਜੀ ਜ਼ਰੂਰ, ਮੈਂ ਦੇਖਿਆ ਸੀ। ਵਰਕ ਫਰੋਮ ਹੋਮ, ਬਾਕੀ ਉਹਦੇ ਚ ਮੈਂ ਬਣਾਈ ਐ ਹਲੇ। ਕੋਈ ਨਾ ਮੈਂ ਤੁਹਾਨੂੰ ਵੀ ਦੱਸਾਂਗੀ, ਅਗਰ ਤੁਸੀਂ ਕਰਨਾ ਚਾਹੋ ਤੇ।
ਹਾਂਜੀ- ਹਾਂਜੀ, ਬਿਲਕੁਲ।
ਜੀ- ਜੀ, ਤੁਸੀਂ ਇਨਟਰਸਟਡ ਹੋ।
ਕੋਈ ਵੀ ਪੈਸੇ ਲੈਣ ਦਾ, ਮੈਂ ਕੋਈ ਮੌਕਾ ਨਹੀਂ ਛੱਡਦੀ।
ਅੱਛਾ ਜੀ, ਚਲੋ ਵਧੀਆ ਗੱਲ ਐ, ਪੈਸਿਆਂ ਨਾਲ ਹੀ ਜ਼ਿੰਦਗੀ ਹੈ ਜੀ ਅੱਜ ਤੱਕ। ਅੱਜ- ਕੱਲ ਤਾਂ ਇਹ ਤੋ ਬਿਨਾਂ ਕੋਈ ਲਾਈਫ ਨਹੀਂ ਹੈ। ਬਹੁਤ ਵਧੀਆ ਗੱਲ ਐ।
ਤੁਸੀਂ, ਦੱਸ ਦਿਓ ਮੈਨੂੰ ਵਰਕ ਫਰੋਮ ਹੋਮ ਦਾ।
ਹਾਂਜੀ ਕੋਈ ਨੀ, ਮੈਂ ਤੁਹਾਨੂੰ ਅਹ, ਦਦਾ ਮੈਨੂੰ ਇੱਕ ਅੱਧਾ ਦਿਨ ਲੱਗੇਗਾ, ਤੇ ਮੈਂ ਉਹਦੇ ਚ। ਪੂਰਾ ਬਣਾ ਕੇ ਨਾ, ਆਪਣੀ ਐਪ ਵਗੈਰਾ ਫੇਰ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਉਹਦਾ।
ਠੀਕ ਹੈ, ਦ ਦੱਸ ਦਿਓ ਜਰੂਰ, ਠੀਕ ਹੈ।
ਠੀਕ ਐ ਜੀ ਓਕੇ, ਮੈਂ ਤੁਹਾਨੂੰ ਫਿਰ ਕੌਲ ਕਰਾਂਗੀ।
ਠੀਕ, ਮੈਮ ਓਕੇ।